ਹੋਰ ਕੀ ਕਰ ਰਹੀ ਸੀ?
ਕੁਛ ਨੀ ਕਰ ਰਹੇ ਸੀ ਜੀ ਅਸੀਂ ਤਾ ਚਾਹ ਪੀਣ ਲੱਗ ਰਹੇ ਸੀ।
ਹਾਂਜੀ!
ਚਾਹ ਪੀ ਰਹੇ ਸੀ।
ਅੱਛਾ, ਮੈਨੂੰ ਤਾਂ ਤੁਹਾਡੀ ਆਵਾਜ਼ ਆਈ ਨੀ।
ਹਾਂਜੀ।
ਬਿਲਕੁਲ ਘੱਟ।
ਆ, ਹੈਲੋ।
ਹੈਲੋ।
ਹਾਂ, ਚਾਹ ਪੀਣ ਲੱਗ ਰਹੇ ਸੀ।
ਅੱਛਾ ਜੀ, ਅੱਛਾ, ਹੋਰ ਸੁਣਾਓ?
ਹੋਰ ਵਧੀਆ।
ਹੋਰ ਕੋਈ ਨਮੀ ਤਾਜ਼ੀ?
ਨਵਮੀਂ ਤਾਜ਼ੀ ਤਾਂ ਸਾਡੇ ਕੋਲ ਕੋਈ ਨੀ ਹੈਗੀ ਪੁਰਾਣੀ ਨੇ ਸਾਡੀਆਂ ਤਾਂ।
ਹੋਰ ਕੀ ਕਰ ਰਹੇ ਸੀ?
ਸ ਬਸ ਮਿਸਤਰੀ ਲੱਗ ਰਹੇ ਉਹ ਦੀ ਵੇਟ ਕਰ ਰ ਚਾਹ ਲੈਣ ਆਏ ਨੀ ਹੈਗੇ ਹਜੇ।
ਅੱਛਾ। ਹੋਰ ਸੁਣਾਓ?
ਹੈਂ
ਹੋਰ ਸੁਣਾਓ?
ਤੁਹਾਨੂੰ ਦੱਸਿਆ ਵੀ ਮਿਸਤਰੀ ਲੱਗ ਰਹੇ ਨੇ ਉਹ ਚਾਹ ਦੀ ਵੇਟ ਕਰਦੀ ਵੀ ਜੇ ਆ ਜਾਣ ਚਾਹ ਦੇਦੀਏ। ਲੇਟ ਹੋ ਰਹੇ ਨੇ ਚਾਹ
ਅੱਛਾ।
ਹੋਰ। ਕੋਈ ਗੱਲਬਾਤ ਆ। ਹਾਂ ਬੋਲ।
ਤੁਸੀਂ ਸੁਣਾਓ? ਕੀ ਕਰਨਾ ਹੋਰ, ਕੀ ਕਾਹਦੇ ਵੈਸੇ ਲਾ ਰੱਖੇ ਨੇ ਤੁਸੀ ਮਿਸਤਰੀ?
ਸਾਡੇ ਸ਼ੈੱਡ ਪਾ ਰਹੇ ਆ ਅਸੀਂ ਸ਼ੈੱਡ ਤੇ ਮਤਲਬ ਜਾਲੀ ਲਾ ਰਹੇ ਆ ਆਲੇ-ਦੁਆਲੇ ਮੱਛਰਾਂ ਤੋਂ ਸਟੀਲ ਦੀ।
ਅੱਛਾ।
ਹਮ, ਮੱਛਰ
ਇਹ ਡੰਗਰਾਂ ਵਾਸਤੇ ਹੀ ਤੁਹਾਡੇ
ਹੈਂ।
ਡੰਗਰਾਂ ਵਾਸਤੇ ਜੀ
ਹਾਂਜੀ, ਹੋਰ ਡੰਗਰਾਂ ਦੇ ਮੱਛਰ ਖਾਊਗਾ ਅਸੀਂ ਤਾਂ ਏ ਸੀ ਥੱਲੇ ਪੈ ਜਾਣੇ ਆਪ ਤਾਂ
ਸਹੀ ਗੱਲ ਹੈ, ਤੇ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਬਿਲਕੁਲ ਸਹੀ ਬੈਠੇ ਨੇ
ਉਹਨਾਂ ਦਾ ਹੀ ਫਾਇਦਾ ਦੁੱਧ ਤਾਂ ਉਹਨਾਂ ਦੀ ਪਊ ਫੇਰ ਇੱਕ ਕਦਰੇ ਕੁਛ ਪੈਸਾ ਆਊ।
ਹੋਰ।
ਹੋਰ ਕੋਈ ਗੱਲਬਾਤ?
ਏਹੀ ਸੀ, ਹੋਰ ਕੀ ਗੱਲਬਾਤ ਹੋਣੀ ਹੈ।
ਗੱਲਬਾਤ ਕਿਉਂ ਨਹੀਂ ਆਏਂਗੀ।
ਕੁਛ ਨੀ ਬਸ ਹੁਣੇ ਮੈਂ ਆਪਦੇ ਫਰੈਂਡ ਨੂੰ ਫੋਨ ਕਰ ਰਹੀ ਸੀਗੀ, ਉਹ ਦੱਸ ਰਿਹਾ ਸੀ। ਕੀ ਉਹਦਾ ਮਤਲਬ, ਮੈਂ ਓਦੋਂ ਵੀ ਮੈਨੂੰ ਪੁੱਛਿਆ ਸੀ ਨਾ ਆਪਣੀ ਭੈਣ ਦੇ ਉਹਦੇ ਬਾਰੇ, ਪੇਪਰਾਂ ਬਾਰੇ, ਮਤਲਬ ਕੀ ਕੋਲੇਜ ਵਗੈਰਾ ਵਾਸਤੇ ਉਹਨਾਂ ਕੋਈ ਹੈ ਨੀ ਜਾਣ ਪਚਾਣ ਦਾ, ਵੀ ਤਨਵੰਤਰੀ 'ਚ ਹੈਗੇ। ਫਿਰ ਮੈਂ ਕਿਹਾ ਚਲੋ ਉਦਾਂ ਹੀ ਪਤਾ ਕਰਕੇ ਦੱਸਦੇ ਆ। ਉਹ ਕਹਿੰਦੇ ਨੂੰ ਪਤਾ ਕਰ ਲਿਆ ਫਿਰ ਮੈਂ ਉਸ ਨਾਲ ਗੱਲ ਕਰਨ ਲੱਗੀ ਸੀ, ਫਿਰ ਇੱਧਰ ਫੋਨ ਆ ਗਿਆ 'ਚ ਬਾਅਦ 'ਚ ਕਰੂੰਗੀ 'ਚ ਸ਼ਾਮ ਆਵਾਜ਼ ਆ ਰਹੀ ਜੀ ਤਹਾਨੂੰ ਮੇਰੀ।
ਆ ਰਹੀ ਹੈ ਜੀ, ਆ ਰਹੀ ਆ।
ਸਹੀ ਹੈ, ਹੋਰ ਸੁਣਾਓ ਕੀ ਚੱਲ ਰਿਹਾ?
ਹੋਰ ਕੁਛ ਨੀ ਬਸ, ਚਾਹ ਚੂ ਪੀ ਕੇ ਬੇਲੇੇ ਆ। ਹਾਂਜੀ, ਠੀਕ ਨੇ, ਤੁਸੀਂ ਦੱਸੋ?
ਹੋਰ ਫਿਰ ਡੰਗਰਾਂ ਨੂੰ ਕੀ ਚਲ ਹਾਲ-ਚਾਲ
ਹੈਂਜੀ।
ਦੁੱਧ ਵਾਧ ਵਧੀਆ ਦੇ ਰਹੇ ਡੰਗਰ ਸੋਡੇ
ਪਤਾ ਨੀ ਜੀ ਗਈ ਨੀ ਕਦੇ ਡੰਗਰ ਆਲੇ ਘਰੇ।
ਲੈ ਅੱਜ ਤੁਸੀਂ ਦੱਸੇ ਰਹੇ ਸੀ ਦਸ ਡੰਗਰ ਨੇ।
ਡੰਗਰ ਦਸ ਹੋਣ ਹੈ। ਬਟ, ਫਿਰ ਐਂ ਥੋੜੀ ਨਾ ਹੁਣ ਉੱਧਰ ਜਾ- ਜਾ ਕੇ ਦੇਖ ਕੇ ਆਦੇ ਵੀ ਦੁੱਧ ਸਹੀ ਦੇ ਰਹੇ ਨੇਜਾ ਨਹੀਂ। ਤੁਹਾਡੇ ਘਰੇ ਡੰਗਰ ਹੈਗੇ ਨੇ?
ਹਾਂਜੀ।
ਫਿਰ ਕਿੰਨੇ ਡੰਗਰ ਆ ਤੁਹਾਡੇ ਘਰੇ?
ਸਾਡੇ ਘਰੇ 'ਚ ਵੀ ਦਸ ਹੀ ਨੇ ਜੀ। ਉਹਦੇ 'ਚ ਦੋ ਸੂਣ ਵਾਲੇ ਨੇ ਜੀ, ਦੋ ਸੂਣ ਵਾਲੇ ਨੇ ਉਹ ਬਸ ਬੰਦ ਹੋਣ ਵਾਲੀਆਂ ਨੇ, ਤੇ ਦੋ ਦੁੱਧ ਦਿੰਦੀਆਂ ਨੇ।
ਕੱਟੂ ਬੱਛੁ ਨੀ ਹੈਗਾ
ਹੈਗੇ ਨੇ ਜੀ।
ਕਿੰਨੇ?
ਤਿੰਨ ਨੇ।
ਤਿੰਨ ਕੱਟੂ ਪੁੱਛੂ, ਦੋ ਸੂਣ ਆਲੇ, ਦੋ ਦੁੱਧ ਦਿੰਦੇ ਨੇ ਇਹ ਤਾਂ ਘੱਟ ਗਏ।
ਨਹੀਂ ਬਾਕੀ ਗਾਵਾਂ ਵੀ ਹੈਗੀਆਂ ਨੇ ਨਾ ਜੀ, ਅਸੀਂ ਐਕਚੁਲੀ ਬੇਚਾਂਗੇ। ਕੀ ਕਹਿੰਦੇ ਨੇ ਬਹੁਤ ਜ਼ਿਆਦਾ ਡੰਗਰ ਹੋ ਜਾਣੇ ਕੋਈ ਬਈਆ- ਬਈਆ ਰਹਿੰਦਾ ਨੀ ਹੈਗਾ ਨਾ।
ਅੱਛਾ। ਅਸੀਂ ਤਾਂ ਖਰੀਦਣ ਦੀ ਸੋਚ ਰਹੇ ਸੀ ਚਾਰ-ਪੰਜ ਹੋਰ
ਅੱਛਾ, ਬਹੁਤ ਫਿਰ ਤੇ ਵਧੀਐ। ਅੱਜ-ਕੱਲ੍ਹ ਕੀ ਕੈਅ ਸੀਰੀ- ਪਾਲੀ ਨੀਂ ਮਿਲਦਾ ਨਾ ਸੀਰੀ- ਪਾਲੀ ਦਾ ਵੀ ਮੈਂਗਾ ਬਹੁਤ ਹੋ ਰਿਐ ਕੰਮ।
ਹਾਂਜੀ ਸਾਡੇ ਨਾ ਇੱਕ ਹੈਗੀ ਐ ਸੀਰੀ ਜੋਤ ਨਾਮ ਦਾ ਸੀਰੀ ਐ ਅਹ।
ਅੱਛਾ।
ਤਾਂ ਸਾਨੂੰ ਬਈ ਕਾਫੀ ਸਾਲ ਹੋਗੈ ਦੋ ਹਜ਼ਾਰ ਦੋ ਦਾ ਰਿਆ ਹੋਇਐ ਸਾਡੇ ਕੋਲ ਓ ਹਜੇ ਤੱਕ ਐ।
ਚਲੋ ਵਧੀਆ ਫਿਰ ਕੋਈ ਤਾ ।
ਹਮ।
ਪੈਸੇ ਕਿੰਨੇ- ਕੁ ਦਿਨ ਲੈਂਦੈ ਭਈ ਉਹ?
ਪੈਸੇ ਤਾ ਉਹ ਬਸ ਫ੍ਰੀ ਚੀ ਕੰਮ ਕਰਦਾ ਬਸ ਖਾਂਦਾ ਪੀਂਦੈ ਆ।
ਅੱਛਿਆ ਆ।
ਐੱਕਚੁਲੀ ਓ ਬੇਗ੍ਹਰ ਐ ਨਾ ਤੁ ਉਨੂੰ ਗ੍ਹਰ ਮਿਲ ਰਿਐ ਉਅ ਤਾਂ ਇਸੇ ਕੰਮ 'ਚ ਖੁਸ਼ ਐ।
ਚਲੋ ਵਧੀਆ ਐ ਗੱਲ।
ਹੋਰ ਸੁਣਾਓ ਜੀ?
ਹੋਰ ਕੁਛ ਨੀਂ ਜੀ ਤੁਸੀ ਦੱਸੋ ਕਿਵੇਂ ਚੱਲ ਰੀਐ ਥੋਡੀ ਪੜ੍ਹਾਈ- ਛੜ੍ਹਾਈ?
ਪਟਿਆਲਾ ਕੌਨਫਰੰਸ ਐ।
ਨਈਂ ਪਤਾ ਜੀ।
ਅੱਛਾ, ਮੈਂ ਪਤਾ ਕਰਨਾ ਸੀ ਉਹ ਕਿੱਥੇ ਹੋਰੀ ਐ?
ਨਈਂ ਮੈਨੂੰ ਨੀਂ ਪਤਾ ਜੀ।
ਤੇਅ ਐਕਚਲੀ ਮੈਂ ਕਲ ਜਾਣਾ ਆਪਣੀ ਸਿਸਟਰ ਨਾਲ, ਰ ਐਡਰੈਸ ਉਹਨੂੰ ਵੀ ਨੀ ਪਤਾ।
ਅਮ ਐਡਰੈਸ ਉਨਾਂ ਨੇ ਦੱਸਿਆ ਨੀ ਜਿਨਾਂ ਨੇ ਫੋ ਕੀਤਾ।
ਮੈਂਨੂੰ ਤਾ ਪਤਾ ਈ ਨੀ ਨਾ ਕੀ ਗੱਲ ਹੋਈ ਆ ਉਨਾਂ ਦੀ ਆਪਸ 'ਚ'ਮੈਨੂੰ ਤ ਐਨਾਂ ਪਤਾ ਵੀ ਪਿੰਡਾਂ 'ਚ ਇਹਨੇ ਕੌਨਫਰੈਂਸ 'ਚ' ਜਾਣੈ। ਮੈਂ ਤਾਂ ਬਸ ਨਾਲ ਬਹਿਣਾ ਜਾ ਕੇ।
ਲੈ ਐਡਰੈਸ ਪਤਾ ਨੀ, ਜਾ ਕੇ ਕਿੱਥੇ ਬੈਠੋਂਗੇ?
ਜਿੱਥੇ ਮੇਰੀ ਸਿਸਟਰ ਲੈਜੇਗੀ ਉਥੀ ਬਹਿ ਜੂਗੀ।
ਇੰਨੇ ਸ਼ਰੀਫ ਲੱਗਦੇ ਤਾ ਹੈ ਨੀ ਤੁਸੀਂ।
ਦੇਖੋ ਲੱਗਣ ਵਾਲੀ ਚੀਜ਼ ਐ ਹੁਣ ਧੋਨੂੰ ਕੌਣ ਕੈਅ ਦੂਗਾ ਤੁਸੀ ਸਰੀਫ਼ ਲਗਦੇ ਓ ਜਾਂ ਵੀ ਹੈਗੇ ਓਂ।
ਹਮ ਵੈਸੇ ਤੁਅਡਾ ਕੋਈ ਹੋਰ ਮੋਟਵ ਹੋਊਗਾ ਜਾਣ ਦਾ ਉੱਥੇ?
ਨਈਂ ਬਸ ਐਈ ਕੀ ਬਾਅਚੋ ਐ ਨਾ ਤਾਨੇ ਨਾ ਮਾਰਨ ਮੈਨੂੰ।
ਹ ਤਾਨੇ ਦੇ ਮਾਰੇ ਜਾ ਰੇ ਵੈਸੇ ਨੀ ਸੋਡਾ ਕੋਈ ਸਲਾਅ ਸੀ ਜਾਣ ਦੀ।
ਹਮ।
ਅਹ ਹਅ। ਚਲੋ ਕੋਈ ਨੀ ਫਿਰ ਕੈਅ ਦਿਓ ਆਬਦੀ ਭੈਣ ਨੂੰ ਵੀ ਮੈਂ ਨੀਂ ਜਾਂਦੀ ਮੈਂ ਤਾਨਿਆ ਦੀ ਮਾਰੀ ਜਾ ਰੀ ਸੀ। ਓ ਕੱਲੀ ਬਗ ਜੂਗੀ।
ਕੱਲੀ ਜਾਣਾ ਨੀ ਨਾਂ ਉਨੇ ਉਅ ਵੀ ਕੇੜਾ ਕੌਨਫਰੰਸ ਦੀ ਮਾਰੀ ਨ ਜਾ ਰੀ ਓ ਤਾ ਵੌਫਲ ਖਾਨ ਦੀ ਮਾਰੀ ਜਾ ਰੀ ਆ।
ਥੋਨੂੰ ਕਿਵੇਂ ਪਤਾ?
ਦੱਸ ਰੀ ਸੀ ਮੈਨੂੰ ਉਹੋ ਵੀ ਸੌ ਰਪੇ ਦੇ ਬੌਫਰ ਮਿਲਣਗੇ।
ਓਦਣ ਤਾ ਇੰਨੀ ਭੀੜ ਹੁੰਦੀ ਐ ਕਿ ਵੌਫਲ ਕੀ ਤੈਨੂੰ ਵੌਫਲ ਦੀ ਤੁੁਕੜਾ ਨਾ ਮਿਲੇ। ਫਿਫਟੀਨ ਨੂੰ ਨੈਸ਼ਨਲ ਵੋਫਰ ਡੇ ਐ ਬਿਕੋਜ
ਚਲੋ ਵਧੀਐ। ਹੋਰ ਸੁਣਾਓ।
ਹੋਰ ਕੁਛ ਨੀ।
ਖਾਣਾ- ਪੀਣਾ ਓ ਗਿਆ ਥੋਡਾ? ਮੈਂ ਕਿ ਖਾਣਾ- ਪੀਣਾ ਹੋ ਗਿਆ ਤੁਮਾਰਾ?
ਹਾਂ -ਹਾਂ ਹੋਗਾ ਸਾਡਾ।
ਹੂੰ-ਹੂੰ, ਅਹ ਹਹ ਹਹ ਹਹ।
ਵਾਹਿ ਜ ਅੰਨ- ਅੰ ਨ ਸਸ੍ਰੀ ਲਾਫ
ਬਈ ਐਕਚੁਲੀ ਮੈਂ ਨਾ, ਇੱਕ ਜੋਕ ਪੜ ਰਹੀ ਸੀ।
ਅੱਛਾ ਸੁਣਾਓ, ਸੁਣਾਓ।
ਤੇ ਇੱਕ ਵਾਰ ਨਾ ਇੱਕ ਗ ਇੱਕ ਵਾਰ ਦੀ ਗੱਲ ਐ।
ਹਮ।
ਇੱਕ ਪਿੰਡ ਵਿੱਚ ਇੱਕ ਬੰਦਾ ਨਵਾਂ-ਨਵਾਂ ਅੰਗਰੇਜ਼ੀ ਸਿੱਖ ਕੇ ਆਇਆ ਸੀ। ਹਨਾ, ਉਹ ਹੈ ਨਾ ਆਪਣੀ ਹਰ ਗੱਲ ਵਿੱਚ ਆਪਣੀ ਅੰਗਰੇਜ਼ੀ ਝਾੜਨ ਦੀ ਕੋਸ਼ਿਸ਼ ਕਰਦਾ ਸੀਗਾ। ਤੇ ਉਸ ਦਿਨ ਉਸਦੇ ਘਰ ਵਿੱਚ ਨਾ ਚੋਰ, ਚੋਰ ਵੜ ਗਏ।
ਚੋਰਾਂ ਨੇ ਨਾ ਉਸਦੀ ਪਤਨੀ ਨੂੰ ਗਹਿਣੇ ਲਾਕਲੀ ਅਤੇ ਪੈਸੇ ਵੀ ਖੋ ਲਏ। ਤਾਂ ਉਹਦੀ ਪਤਨੀ ਡਰਦੀ ਆ ਆਪਦੇ ਪਤੀ ਨੂੰ ਹਿਲਾਉਣ ਤੇ ਬੋਲੀ ਉੱਠ ਜੋ ਜੀ। ਦੇਖੋ ਚੋਰ ਸਾਰਾ ਕੁਛ ਲੁੱਟ ਕੇ ਲੇਜਾ ਰਹੇ ਨੇ। ਤੁਸੀਂ ਕੁੱਝ ਬੋਲਦੇ ਕਿਉਂ ਨਹੀਂ ਪਤੀ ਬੜੇ ਆਰਾਮ ਨਾਲ ਰਜਾਈ 'ਚ ਮੂੰਹ ਕੱਢ ਕੇ ਬੋਲਿਆ। ਡੋਂਟ ਵਰੀ ਭਗਵਾਨੇ ਲੈਟ ਦਮ ਗੋ। ਮੈਂ ਉਹਨਾਂ ਦੀ ਕਾਰ ਦਾ ਨੰਬਰ ਨੋਟ ਕਰ ਲਿਆ ਹੈ, ਠੀਕ ਹੈ।
ਹਮ।
ਪਤਨੀ ਖੁਸ਼ ਹੋ ਕੇ ਬੋਲੀ ਸੱਚੀ, ਕੀ ਨੰਬਰ ਐ? ਪਤੀ, ਲਿਖਿਆ ਸੀ। ਪੀ ਬੀ ਜ਼ੀਰੋ ਦੋ, ਬਲੈਕ ਪਤਨੀ ਸਿਰ ਫੜ ਕੇ ਬਹਿ ਗਈ ਤੇ ਬੋਲੀ ਵੇ ਰੱਬਾ ਉਹ ਨੰਬਰ ਨੀ ਗੱਡੀ ਦਾ ਰੰਗ ਸੀਗਾ।
ਤੁਹਾਨੂੰ ਹਾੱਸੀ ਨਹੀਂ ਆਈ? ਤੇ ਇੱਕ ਹੋਰ ਸੁਣਾ ਦੇਣੀ ਆ।
ਸੁਣਾਓ ਜੀ।
ਠੀਕ ਐ, ਇੱਕ ਨਵਾਰ ਦੀ ਗੱਲ ਐ। ਇੱਕ ਅੰਗਰੇਜ਼ ਨਾ ਆਪਣੇ ਦੋਸਤ ਨਾ ਹਸਪਤਾਲ ਵਿੱਚ ਨਾ ਫੁੱਲ ਲੈ ਕੇ ਮਿਲਦੇ ਨੂੰ ਕਹਿੰਦਾ ਕਿ ਗੁੱਡਵਲ ਸੂਣ ਬਰੋ ਹਨਾ।
ਹਮ।
ਪੰਜਾਬੀ, ਬੜੀ ਸੋਹਣੀ ਜਰਾ ਹੌਲੀ-ਹੌਲੀ ਠੀਕ ਹੋਈ, ਕੱਲ ਫੇਰ ਆਵਾਂਗੇ।
ਹਮ। ਸਮਝ ਤਾ ਗਈ ਬਟ, ਕਿਆ ਬਕਵਾਸ ਸੀ।
ਚਲੋ, ਇੱਕ ਹੋਰ ਸੁਣਾਦੋ।
ਸੁਣਾਓ?
ਰਮੇਸ਼ ਕਹਿੰਦਾ, ਮੈਨੂੰ ਆਪਣੀ ਤੋਂ ਤਲਾਕ ਚਾਹੀਦਾ ਏ। ਵਕੀਲ ਕਹਿੰਦਾ ਕਿਉਂ? ਰਮੇਸ਼ ਕਹਿੰਦਾ ਉਹ ਪਿਛਲੇ ਪੰਜ ਮਹੀਨੇ ਤੋਂ ਮੇਰੇ ਨਾਲ ਗੱਲ ਨਹੀਂ ਕਰ ਰਹੀ। ਵਕੀਲ, ਇੱਕ ਵਾਰ ਫਿਰ ਚੰਗੀ ਤਰ੍ਹਾਂ ਸੋਚ ਲਿਓ। ਅਜਿਹੀ ਪਤਨੀ ਵਾਰ-ਵਾਰ ਨਹੀਂ ਮਿਲਦੀ।
ਹਮ।
ਤੇ ਇੱਕ, ਇੱਕ ਘਰਵਾਲੀ ਕਹਿੰਦੀ ਐ ਸੁਣੋ। ਮੈਂ ਕਿਹਾ ਉੱਠੋ ਜੀ, ਮੈਂ ਰੋਟੀ ਬਣਾਂਣ ਲੱਗੀ ਆ। ਘਰ ਵਾਲਾ ਫਿਰ ਮੈਂ ਕਿਹੜਾ ਤਵੇ ਤੇ ਸੁੱਤਾ ਪਿਆ।
ਸੁਣਰੀਆ।
ਦੂਜਾ, ਇੱਕ ਭਗਤ ਬਾਬਾ ਜੀ। ਮੈਂ ਪੜ੍ਹਿਆ ਲਿਖਿਆ ਆ, ਹਾਂ ਨੌਕਰੀ ਨਹੀਂ ਮਿਲ ਰਹੀ, ਕੀ ਕਰਾਂ?